ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਐ
ਠੀਕ ਠਾਕ ਆਪਣਾ ਸੁਣਾਓ
ਅਸੀਂ ਵੀ ਵਧੀਆ ਕੀ ਕਰ ਰਹੇ ਸੀ
ਬਸ ਫਰੀ ਹੋ ਕੇ ਬੈਠੇ ਸੀ ਮੈਂ ਕਿਹਾ ਚਲੋ ਕਾਲ ਹੀ ਕਰ ਲਈਏ ਆਪਣੇ ਬਚਪਨ ਦੀ ਸਹੇਲੀ ਨੂੰ
ਹਾਂਜੀ ਹਾਂਜੀ ਚਲੋ ਬਹੁਤ ਚੰਗਾ ਕੀਤਾ
ਹਾਂਜੀ ਹਾਂਜੀ ਹੋਰ ਸੁਣਾਓ ਠੀਕ ਠਾਕ
ਹਾਂਜੀ ਹਾਂਜੀ ਅਸੀਂ ਠੀਕ ਠਾਕ ਹਾਂ ਹੋਰ ਘਰ ਪਰਿਵਾਰ ਸਭ ਠੀਕ ਏ ਜੀ ਠੀਕ ਆ
ਹਾਂਜੀ ਹਾਂਜੀ ਸਭ ਠੀਕ ਠਾਕ ਹੈ ਸੋਗੇ ਬੱਚੇ ਹੈ ਹੈਲੋ ਮੈਂ ਕਿਹਾ ਬੱਚੇ ਸੋ ਗਏ ਕਿ ਜਾਗਦੇ ਆ ਹੁਣੇ ਹੈਲੋ ਤੁਹਾਡੀ ਆਵਾਜ਼
ਹੈਲੋ ਚ ਅੱ